ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ?
ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ?
ਬਸ ਵਧੀਆ ਵਧੀਆ ਹੋਰ ਕੀ ਕਰ ਰਹੇ ਸੀ?
ਕੁਛ ਨੀ ਬਸ ਓਹੀ ਸੋਚਦੀ ਪਈ ਸੀ ਮੈਂ ਕਿਹਾ ਅੱਜ ਕੱਲ੍ਹ ਲੋਕ ਖਾਣਾ ਕਿੰਨਾ ਵੇਸਟ ਕਰਦੇ ਪਏ ਆ ਤੁਸੀਂ ਵੇਖਿਆ ਹੀ ਹੋਏਗਾ।
ਉਹ ਤਾਂ ਹੈ ਹੀ ਹੈ ਸਹੀ ਗੱਲ ਹੈ ਅੱਜ ਕੱਲ ਨਾ। ਬਹੁਤ ਚੀਜ਼ਾਂ ਦੀ ਵੇਸਟੇਜ ਹੋ ਰਹੀ ਏ ਖਾਣੇ ਦੀ ਹੋਗੀ ਪਾਣੀ ਦੀ ਹੋ ਗੀ ਪਤਾ ਕਿੰਨਾ ਨੁਕਸਾਨ ਹੁੰਦਾ ਇਹਦੇ ਨਾਲ।
ਬਿਲਕੁਲ ਸਹੀ ਗੱਲ ਹੈ।
ਦੇਖੋ ਜਿਹੜਾ ਆਪਾਂ ਖਾਣਾ ਵੇਸਟ ਕਰ ਦਿੰਦੇ ਹਾਂਦੇ ਨਾਲ ਚੰਗਾ ਕਿਸੇ ਨੂੰ ਦੇਹੀਂ ਦੋ ਕਿਸੇ ਦੇ ਮੂੰਹ ਦਾ। ਪੈ ਜੇ ਨਾ! ਬੰਦਾ ਪਹਿਲੇ ਹੀ ਉਹਨਾ ਕੋ ਲਲੇ ਜਿੰਨਾ! ਖਾਣਾ ਜਾਂ ਓਨਾ ਬਣਾਏ ਜਿੰਨਾ ਚਾਹੀਦਾ।
ਸਹੀ ਗੱਲ ਹੈ ਬਿਲਕੁ ਤੁਹਾਡੀ
ਦੇਖੋ ਜੇ ਆਪਾਂ ਬਾਹਰ ਕਿੱਥੇ ਜਾਂਦੇ ਹਾਂ ਆਪਾਂ ਖਾਣਾ ਵੇਸਟ ਕਰਦੇ ਹਾਂ ਉੱਥੇ ਵੀ ਤੇ ਆਪਣਾ ਇੱਕ ਤਾਂ ਪੈਸਿਆਂ ਦਾ ਨੁਕਸਾਨ। ਇੱਕ ਚੀਜ਼ ਦਾ। ਕਿੰਨਾ ਉਹਏ ਕਿੰਨਾ ਦੁੱਖ ਲੱਗਦਾ ਨਾ ਹਾਏ ਸਾਡੇ ਪੈਸੇ ਲੱਗੇ ਨੇ ਵੇਸਟ ਹੋ ਰਹੇ ਨੇ ਆ। ਹਾਏ ਅਸੀਂ ਇਹਨਾਂ ਕਿਉਂ ਕੀਤਾ ਇਹਨਾਂ ਇਹ ਇਹ ਚੀਜ਼ ਚ ਬੜਾ ਧਿਆਨ ਦੇਣਾ ਚਾਹੀਦਾ ਹੁਣ ਕਈ ਜਗ੍ਹਾ ਤੇ ਕੀ ਹੁੰਦਾ ਕਈ ਧਾਰਮਿਕ ਜਗ੍ਹਾ ਤੇ ਜਾਓ ਨਾ। ਉੱਥੇ ਉਹਨਾਂ ਨੇ ਉਹਨਾਂ ਨੇ, ਆਹ ਜਾਨੀ ਕਿ ਰੂਲ ਹੀ ਬਣਾ ਤਾ ਐ ਕਿ ਤੁਸੀਂ ਖਾਣਾ ਛੱਡ ਹੀ ਨਹੀਂ ਸਕਦੇ। ਤੁਸੀਂ ਜਿੰਨਾ ਹੋ ਪੂਰਾ ਖਤ ਖ਼ਤਮ ਕਰਨਾ ਹੀ ਕਰਨਾ ਜਿਵੇਂ ਮਰਜੀ। ਕਰੋ ਇਹ ਗੱਲ ਵਧੀਆ ਲੱਗਦੀ ਮੈਨੂੰ।
ਆਪਾਂ ਨੂੰ ਲੈਣਾ ਹੀ ਓਨੀ ਕੁਆਂਟਿਟੀ ਚਾਹੀਏ ਹੈ ਜਿੰਨਾ ਸਾਨੂੰ ਨ
ਹਾਂਜੀ ਜੀ ਦੁਬਾਰਾ ਲੈ ਲੋ ਹਾਂ ਦੁਬਾਰਾ ਲੈ ਲੋ ਜ਼ਿਆਦਾ ਤਾਂ ਦੁਬਾਰਾ ਲੈ ਲੋ ਨਾ ਇਹ ਕੋਈ ਇੱਕੋ ਵਾਰ ਜੇ ਆਪਾਂ ਕਹੀਏ। ਭਰ ਲਈਏ ਤੇ ਖਾਦੇ ਜਾਵੇ ਨਾ ਆਪਣੇ ਕੋਲੋਂ,
ਉਹ ਫਿਰ ਦੇਖੋ ਵੇਸ
ਹਾਂ ਇਹਦੇ ਨਾਲ ਤਾਂ ਵਧੀਆ ਬੰਦਾ ਕਿਸੇ ਗਰੀਬ ਗੁਰਬੇ ਨੂੰ ਹੀ ਦੇ। ਸਾਨੂੰ ਜਿਹਨੂੰ ਮਜਬੂਰੀ ਹੈ ਜਿਹਨੂੰ ਲੋੜ ਉਹਨੂੰ ਹੀ ਦੇ ਦੇ।
ਸਹੀ ਗੱਲ ਹੈ ਬਿਲਕੁਲ ਤੁਹਾਡੀ।
ਹਾਂ ਇਹ ਤਾਂ ਹੈ ਨਾ ਇਹੀ ਸੋਚ ਮੈਂ ਆਪ ਅੱਗੇ ਹੀ ਕਰ ਲੈਂਦੀ ਕਈ ਵਾਰ ਸੁਣਦੀ ਮੈਂ ਕਹਿੰਦੀ ਹਾਂ ਕਈ ਵਾਰ ਕੋਈ
ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ।
ਹੈਲੋ, ਹਾਂਜੀ-ਹੁਣ ਹਾਂਜੀ, ਹਾਂਜੀ ਮੈਂ ਕਿਹਾ, ਕਈ ਵਾਰ ਇਹ ਹੁੰਦਾ, ਕਈ ਵਾਰ ਦਾਲ-ਸਬਜ਼ੀ ਜ਼ਿਆਦਾ ਬਣ ਜੇ ਕੁਛ। ਚੀਜ਼ ਜਿਆਦਾ ਬਣ ਜਾਏ, ਮੈਨੂੰ ਇਹ ਹੁੰਦਾ ਕਿ ਸੁੱਟਣ ਨਾਲੋਂ ਚੰਗਾ ਕਿ। ਕਿਸੇ ਨੂੰ ਦੇ ਹੀ ਦੋ ਅਗਲੇ ਦੇ ਕੰਮ ਤਾ ਆਏ, ਲਏਗਾ ਨਾ ਕੁਛ, ਚਲੋ ਉਹ ਤਾਂ ਨੀ ਹੋਏਗਾ ਨਾ। ਖ਼ਰਾਬ ਹੋਈ ਦੁੱਖ ਤਾਂ ਨੀ ਲੱਗਦਾ ਨਾ,
ਨਹੀਂ ਉਹ ਤਾਂ ਹੈ ਹੀ, ਮੈਂ ਤਾਂ ਆਪ ਐਵੇਂ ਹੀ ਕਰਦੀ ਹਾਂ ਜਦੋਂ ਕਈ ਵਾਰ ਹੁੰਦਾ। ਦੇਖੋ, ਕਈ ਵਾਰ ਚੀਜ਼ ਵੱਧ। ਵੀ ਜਾਂਦੀ ਆ, ਸਾਡੇ ਕੋਲ ਵੀ। ਆਪਾਂ ਕਿਸੇ ਨੂੰ ਦੇ ਦੇਈਏ, ਚਲੋ ਉਸੇ ਟਾਈਮ ਦੇ ਦੇਈਏ ਕਈ ਲੋਕ। ਇਕ-ਇਕ ਦਿਨ ਬਾਹਰ ਦੇ ਨੇ, ਉਹ ਚੀਜ਼ ਵੀ ਗ਼ਲਤ ਹੀ ਹੁੰਦੀ ਹੈ, ਦੇਖੋ।
ਹਾਂ, ਉਹ ਵੀ ਗ਼ਲਤ ਹੈ ਜਾਂ ਤਾਂ ਬਸਾਂ ਕਰਕੇ, ਜਾਂ ਬਸਤਿਆਂ ਕਰਕੇ ਦੇਵੇ। ਅਗਲੇ ਉਹਨਾਂ ਨੂੰ ਵੀ ਨੁਕਸਾਨ ਕਰਦੇ, ਉਹ ਵੀ ਗ਼ਲਤ ਹੈ।
ਤਾਂ ਆਪਾਂ ਨਾਲ ਦੇ ਨਾਲ ਹੀ, ਜਿਹਨੂੰ ਦੇਣੀ ਆ? ਉਹਨੂੰ ਦੇ ਦੋ, ਤੁਸੀਂ।
ਦੇ, ਦੋ ਨਹੀਂ ਗੇ। ਤਾਂ, ਮੇਰੀ ਚੀਜ਼ ਖੋਈ ਆ ਹੋਜੂ, ਨਾ? ਫਿਰ ਤਾਂ ਮੈਂ ਨੀ ਦਿੰਦੀ, ਮੈਨੂੰ ਹੁੰਦਾ ਕਿ ਐਵੇਂ ਖਰਾਬ ਹੋ ਗਈ ਹੋ ਜ ਅਗਲੇ ਨੁਕਸਾਨ ਨਾ ਦੇ, ਖਰਾਬ ਨਾ ਹੋ ਜੋ, ਜਾਨੇ ਕਿ
ਹੰ ਹਾਂਜੀ -ਹਾਂਜੀ।
ਜਾਂ ਤਾਂ ਕਹਿ ਰਹੀ ਹਦੀ, ਤਾਂ ਮੇ, ਤਾਂ ਹੁੰਦਾ ਕਿ ਨਾ, ਹੀ, ਕੋਸ਼ਿਸ਼ ਹੁੰਦੀ ਹੈ ਕਿ ਕਿਨਾ ਥੋਣਾ ਉਹ
ਸਹੀ ਗੱਲ ਐ। ਬਿਲਕੁਲ ਤੁਹਾਡੀ।
ਬਚੀ ਜਾਂਦਾ ਜਿੰਨਾ ਮਰਜ਼ੀ ਕਈ ਵਾਰ ਏਂਜ ਹੁੰਦਾ ਨਾ ਕਿ, ਕਈ ਵਾਰ ਜਿੰਨਾ ਮਰਜ਼ੀ ਥੋੜਾ ਬਣਾ ਲਈਏ ਆਪਾਂ, ਤਾਂ ਵੀ ਬਚ ਜਾਂਦਾ।
ਪਤਾ ਕੀ ਹੁੰਦਾ? ਆਪਾਂ ਤਾਂ ਕੀ ਕਰਦੇ ਨੇ, ਕਈ ਵਾਰ ਤਾਂ ਆਪਾਂ ਦੂਸਰੇ ਦਿਨ ਹੀ ਯੂਜ਼ ਕਰ ਲੇਂਦੇ ਨੇ। ਅ, ਕਈ ਵਾਰ ਹੁੰਦਾ ਕਿ ਬੱਚੇ ਨਹੀਂ ਖਾਂਦੇ ਅੱਜ-ਕੱਲ੍ਹ। ਕੱਲ ਬੱਚ ਬੱਚਿਆ ਦੇ ਨਖਰੇ ਆ ਤਾਂ, ਫਿਰ ਆਪਾਂ ਕੀ ਕਰਦੇ ਆ ਆਪਦੇ ਅਗਰ ਵਧੀਆ ਪਈ ਹੁੰਦੀ ਹੈ ਸਬਜ਼ੀ, ਤਾਂ ਚਲੋ ਕਿਸੇ ਨੂੰ ਦੇ ਦਿੱਤੀ ਚਲੋ ਵੀ ਨਾਲ ਰੋਟੀ ਦੇਦੀ ਦੋ ਬਣਾਕੇ, ਸਾਡਾ ਕੀ ਇੱਥੇ ਚਲਾ ਜਾਂਦੈ, ਬੰਦਾ ਸਬਜ਼ੀ ਵੀ ਕੱਲੀ ਕੀ ਕੋਈ ਕਰੇਗਾ‌। ਚੱਲ ਕਿਸੇ ਨੂੰ ਅਗਰ ਆਪ ਹਨ ਲੈਡ ਲਾਈਟ ਕਿੰਨੇ ਲੋਕ ਕੀ ਖੜੇ ਹੁੰਦੇ ਨੇ, ਤੁਸੀਂ ਵੇਖਿਆ
ਹਾਂਜੀ ਉਹ ਤਾਂ, ਹੈ ਮਗਰ ਹੁਣ
ਚੱਲੋ, ਇਸ
ਨਾ ਕਈ ਵਾਰ ਕੀ ਲਾਦਾ ਆਇਆ ਅਚਾਨਕ ਹੀ ਕੋਈ ਪ੍ਰੋਗਰਾਮ ਬਣ ਜਾਂਦਾ ਕਿ, ਕੁ'ਚੁੱਪ ਬਜਾਰੋ ਮੰਗਾ ਲਈਏ ਜਾਂ, ਕੁਛ ਖਾ ਲਈਏ ਉਹ ਫਿਰ ਵੇਸਟ ਹੋ ਜਾਂਦੀ ਹੈ, ਇਸ ਫਿਰ ਉਸ ਤੋਂ ਬਾਅਦ ਆਪਣਾ ਹੀ ਖਾਣਾ ਹੁੰਦਾ! ਅੱਧੇ ਦਿਨ ਲਈ ਨੀ ਲੱਗਦਾ ਕੀ ਇਸਦਾ ਜਦੋਂ ਹੂੰਦੀ, ਆ ਕੁਛ ਨਾ ਹੋਏ ਯਾਰ
ਨਹੀਂ ਹੁੰਦੈ।
ਇਹ ਵੇ ਨਾ, ਬੜਾ ਇਹ ਵੀ ਸੋਚਣਾ ਚਾਹੀਦਾ ਹੂੰ, ਉਹੀ ਐ।
ਸਹੀ ਗੱਲ ਹੈ ਤੁਹਾਡੀ ਪਰ ਚਲੋ, ਠੀਕ ਹੈ ਯਾਰ ਹਾ ਆ ਦੇਖੋ ਆਪਾ ਨੂੰ, ਦੇਖੋ ਆਪਾ ਕਿਸੇ ਵਿਆਹ- ਫੰਕਸ਼ਨ'ਚ ਜਾਂਨੇ ਆ, ਕਈ ਵਾਰ ਲੋਕੀ ਦੇਖੋ ਕਿੰਨਾ ਖਾਣਾ ਵੇਸਟ
ਹਾਂ। ਹਾ। ਉੱਥੇ ਤਾਂ ਬਹੁਤ ਹੀ ਕਰਦੇ ਨਾ ਸੱਚੀ ਪਲੇਟਾਂ ਦੀਆ, ਪਲੇਟਾਂ ਗਰੀਬ ਮੈਨੂੰ ਦੇਦੋ ਕਿਸੇ ਦਾ ਭਲਾ ਹੋ ਜਾਏ ਜਿਹਨੂੰ ਭੁੱਖ ਲੱਗੀ ਹੈ ਵਿਚਾਰਾ ਭੁੱਖ ਹੈ ਜਾਂ ਕੋਈ ਹੈ ਉਹਨੂੰ ਦੇ ਦੋ ਉਹਦਾ ਭਲਾ ਤਾਂ ਹੋ ਜਾਏ
ਬਿਲਕੁਲ ਸਹੀ ਗੱਲ ਹੈ। ਆਪਾ - ਮੈਂ -ਅਸੀ -ਸਾਨੂੰ ਨਾ ਇੱਕ ਵਿਆਹ ਦਾ ਕਾਰਡ ਆਇਆ ਸੀ। ਉਹਦੇ ਵਿੱਚ ਲਿਖੀਆਂ ਹੋਈਆਂ ਸੀ ਕਿ ਵਿਆਹ ਵਿੱਚ ਕਿਸੇ ਨੇ ਵੀ ਖਾਣਾ ਵੇਸਟ ਨਹੀਂ ਕਰਨਾ ਮੈਨੂੰ ਇਹ ਗੱਲ ਇੰਨੀ ਵਧੀਆ ਲੱਗੀ ਨਾ। ਦੇਖੋ ਉਹ ਅਗਲੇ ਨੇ ਵੀ ਹਰ ਕੋਈ ਕਿਸੇ ਨੂੰ ਹੁੰਦਾ ਚਲੋ ਬਚ ਗਿਆ ਤਾਂ ਕਿਸੇ ਆਪਾਂ ਗ਼ਰੀਬ ਨੂੰ ਦੇਦਾਗੇ ਚੀਜ਼ ਹੋ ਜਾਂਦੀ ਹੈ ਐਵੇਂ ਵੇਸਟ ਕਰਨ ਨਾਲ ਤਾਂ ਵਧੀਆ ਹੈ ਨਾ ਕਿ ਆਪਾਂ ਕਿਸੇ ਨੂੰ ਦੇ ਦੇਈਏ
ਹੁੰਦੀਆਂ ਕੁਛ ਕਹਿੰਣ ਦੀ ਹੱਦ ਨੀ। ਅਗਲੇ ਦਾ ਤੇ ਇੰਨਾ ਪੈਸਾ ਲੱਗ ਜਾਂਦਾ, ਫੇਰ ਆਪਾਂ ਸੁੱਟਦੀਏ ਵੇਸਟ ਕਰਦੀਏ ਉਹ ਤਾਂ ਗ਼ਲਤ ਹੈ ਨਾ।
ਬਿਲਕੁਲ ਸਹੀ ਗੱਲ ਹੈ ਤੁਹਾਡੀ। ਮੈਂ ਤਾਂ ਆਪ ਮਤਲਬ ਮੈਨੂੰ ਇੱਕ ਚੀਜ਼ ਇੰਨੀ ਵਧੀਆ ਲੱਗੀ ਨਾ ਅਸੀਂ ਉੱਥੇ ਗਏ ਮਤਲਬ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਸ ਚ, ਫੈਮਿਲੀ ਮੈਂਬਰ ਨੇ ਅਰੇਂਜਮੈਂਟ ਕੀਤੀ ਤਾਂ ਵੀ ਸੀ ਸਾਰਾ ਤੇ ਉਹਨਾਂ ਨੇ ਲੋਕਾਂ ਨੂੰ ਦਿੱਤਾ ਹੀ ਉਹਨਾਂ ਜਕਿ ਤੁਸੀਂ ਖਾ ਲੋ ਤੁਸੀਂ ਹੋਰ ਲੈ ਲਓ ਮਨਾਹੀ ਕੋਈ ਨੀ ਸੀ!
ਵੈਸੇ ਤਾਂ ਦੇਖੋ ਜਿਹੜੇ ਆ ਕੋਈ ਵਾਰ ਹੁੰਦਾ ਨਾ ਜਿਹੜਾ ਆਪ ਬੰਦਾ ਦਿੰਦਾ ਨਾ ਪਾ ਕੇ ਉਹ ਸਿਸਟਮ ਵਧੀਆ ਲੱਗਦਾ ਅਗਲੇ ਪਹਿਲੇ ਹੀ ਥੋੜਾ- ਥੋੜਾ ਬਈ ਤੁਸੀਂ ਦੁਬਾਰਾ ਫੇਰ ਲੈ ਲਓ।
ਸਹੀ ਗੱਲ ਹੈ। ਆਪਾਂ ਦੇਖੋ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ। ਉੱਥੇ ਵੀ ਤਾਂ ਇਹੀ ਹੁੰਦਾ ਸਾਨੂੰ ਆਪ ਹੀ ਪਾ ਕੇ ਦਿੰਦੇ ਨੇ ਉਹ ਲੋਕ ਨਾਲ ਬਹਿ ਕੇ ਖਾਓ। ਆਪਾਂ ਉਹਨਾਂ ਨਾਲ ਵਧੀਆ ਤਰੀਕੇ ਨਾਲ ਉਹ, ਦਿੰਦੇ ਵੀ ਉਹ ਚਲੋ, ਉਹ ਕਹਿੰਦੇ ਵੀ ਨੇ ਕਿ ਤੁਹਾਨੂੰ ਕੀ, ਤੁਸੀਂ ਸਾਰਾ ਆਪਦਾ ਖਾਣਾ ਹੈ
ਹਾਂ! ਕਿੰਨਾ ਵਧੀਆ ਲੱਗਦਾ। ਮੈਨੂੰ ਡਰ ਵੀ ਹੁੰਦਾ ਕਿ ਮੈਂ ਓਨਾ ਹੀ ਪਆਵਾਂ ਜਿੰਨਾ ਖਾਣਾ। ਜਿੱਥੇ ਪਤਾ ਨਾ ਹਾਂ ਇੱਥੇ ਕੁਛ ਨੀ ਹੋਏਗਾ, ਕੋਈ ਨੀ ਕੁਛ ਕਹੇਗਾ, ਉੱਥੇ ਪਾ ਹੀ ਜਾਣਗੇ ਪਾਈ ਜਾਣਗੇ ਚਾਹੇ ਖਾਧਾ ਜਾਏ ਨਾ।
ਸਹੀ ਗੱਲ। ਬੱਚਿਆਂ ਨੂੰ ਵੀ ਦੇਖੋ, ਉੱਥੇ ਜਾ ਕੇ ਬੱਚੇ ਵੀ ਨੀ ਵੇਖ ਕੁ ਕਰਦੇ। ਉਹ ਲੈਂਦੇ ਹੀ ਨਹੀ ਹੈਗੇ। ਤੁਸੀਂ ਦੇਖਿਆ ਹੋਏਗਾ। ਹਾਂ! ਪਤਾ ਹੈ ਨਾ ਕਿ ਉੱਥੇ ਡਾਂਟ ਪਏਗੀ ਸਾਨੂੰ ਵੀ ਤਾਂ ਉਹ ਕਰਕੇ ਉਹ ਲੈਂਦੇ ਵੀ ਨੀ ਹੈ। ਫਿਰ, ਔਰ ਇੰਨੀ ਵਧੀਆ ਗੱਲ ਲੱਗਦੀ ਹੈ ਨਾ ਮੈਨੂੰ ਇਹ। ਚੀਜ਼ਾਂ ਜੇ ਕਈ ਲੋਕ ਤਾਂ ਇੰਨੇ ਹੈ, ਕਿ ਮਤਲਬ, ਸ ਮਤਲਬ ਉਹ ਕਰਦੇ ਹੀ ਨਹੀ ਹੈ, ਮਤਲਬ ਦੇਖਦੇ ਹੀ ਨਹੀ ਹੈ, ਤੇ ਬੱਚੇ ਵੀ ਕਈ ਕਿੰਨੇ ਵੇਸਟ ਕਰਦੇ ਨੇ ਤੁਸੀਂ ਵੇਖਿਆ ਹੀ ਹੋਏਗਾ।
ਉਹ ਤਾਂ ਹੈ ਬੱਚੇ ਵੀ ਬਹੁਤ ਵੇਸਟ ਕਰਦੇ ਨੇ ਚੀਜ਼ਾਂ, ਇਹ ਤਾਂ ਹੈ। ਬੱਚਿਆਂ ਨੂੰ ਮਨਾ ਵੀ ਕਰਦੋ ਨਾ ਕ, ਕਈ ਵਾਰ ਕ ਜਗ੍ਹਾ ਐਸੀ ਹੁੰਦੀ ਹੈ ਕਿ ਬੰਦਾ ਕਹਿ, ਬੱਚਿਆਂ ਨੂੰ ਕਹਿ ਦਿੰਦਾ ਨਾ ਤੁਸੀਂ ਚਲੋ ਅਲੱਗ ਨਾ ਲੋ। ਵਿੱਚ ਹੀ ਖਾ ਲੋ, ਨਹੀਂ ਅਸੀਂ ਤਾਂ ਆਪਣਾ ਹੀ ਲੈਣਾ ਹੈ। ਮਜਾ ਨਹੀਂ ਆਂਦਾ, ਘਰ ਤੇ ਮਿੰਨਤਾ ਕਰ ਲੋਗੇ। ਨਹੀਂ। ਓਦੋ ਨੀ।
ਪਰ ਸਾਨੂੰ ਨਾ, ਮੈਨੂੰ, ਮੇਰੇ ਹਿਸਾਬ ਤਾਂ ਤੂੰ ਬੱਚਿਆਂ ਨੂੰ ਦੱਸਣਾ ਪੈਣਾ ਇਹਨ ਸ। ਚੀਜ਼ਾਂ ਲਈ, ਕਿ ਤੁਸੀਂ ਖਾਣੇ ਨੂੰ ਵੇਸਟ ਨਹੀਂੀ ਕਰਨਾ ਬਿਲਕੁਲ ਵੀ, ਉਹਨੂੰ ਉਸਦਾ ਇਸਤੇਮਾਲ ਕਰਨਾ ਸਹੀ ਤਰੀਕੇ ਨਾਲ।
ਕਈ ਜਾਨਵਰਾਂ ਨੂੰ, ਕਿੰਨਾ ਜ਼ਰੂਰ ਦਿੰਦੇ ਨੇ, ਪਾਉਂਦੇ ਨੇ ਕੁਛ ਨਾ ਕੁਛ। ਜਾਨਵਰਾਂ ਨੂੰ ਰੋਟੀ, ਦੁੱਧ ਪਾਤਾ ਪਾਣੀ ਪਾਤਾ, ਇਹ ਚੀਜ਼ਾਂ ਵੀ ਅੱਛੀਆਂ ਹੁੰਦੀਆਂ ਨੇ। ਚਲੋ ਇਹਦੇ ਨਾਲ, ਚਲੋ ਆਪਣੀ ਫੁਲਕਾ ਜਿੱਥੇ ਬਣਾ ਰਿਹਾ, ਕੋਈ ਫੁਲਕਾ ਵੱਧ ਬਣਾ ਤਾ, ਤੇ ਕੀ ਹੋ ਜਾਏਗਾ, ਚਲੋ ਕਿਸਥੇ ਬੇਜੂਬਾਨ ਦਾ ਪੇਟ ਭੱਜਜੇਗਾ।
ਸਹੀ ਗੱਲ ਹੈ।
ਹਾਂ, ਇਹ ਨਾ ਇਹ ਚੀਜ਼ਾਂ ਦਾ ਬੜਾ ਧਿਆਨ ਰੱਖ ਰਖਣਾ ਪੈਂਦਾ।
ਬਿਲਕੁਲ ਸਹੀ ਗੱਲ ਹੈ। ਦੇਖੋ, ਵੇਸਟਜ ਤਾਂ ਵੈਸੇ ਵੀ ਸ ਨੂੰ ਕਰਨਨੀ ਨਹੀਂ ਚਾਹੀਦੇ, ਕਿਸੇ ਵੀ ਚੀਜ਼ ਦੀ ਹੈ। ਚਾਹੇ ਖਾਣ ਦੀ ਹੈ, ਚਾਹੇ ਪਾਣੀ ਦੀ ਹੈ, ਦੇਖੋ ਕਿਸੇ ਵੀ ਚੀਜ਼ ਦੀ, ਆਪਾਂ ਤਾਂ ਕਹਿੰਦੇ ਹਾਂ ਕਿਸੇ ਵੀ ਚੀਜ਼ ਦੀ, ਬੱਚਿਆਂ ਨੂੰ ਵੀ ਆਪਾਂ ਨੂੰ ਸਿਖਾਉਣਾ ਪੈਣਾ ਹੈ।
ਧੋਣਗੇ, ਉਹਦੇ ਤੇ ਪਾਣੀ ਪਾਈ ਜਾਣਗੇ, ਪਾਈ ਜਾਣਗੇ, ਕਿੰਨਾ ਗ਼ਲਤ ਨਾ। ਆਉਣ ਵਾਲੇ ਸਮੇਂ ਚ, ਆਪਾਂ ਨੂੰ ਕਿੰਨਾ ਔਖਾ ਹੋਜਏਗਾ।
ਹਮ, ਸਹੀ ਗੱਲ ਹੈ ਦੇਖੋ, ਆਪਾਂ ਆਪਣੀ ਆਪ ਨੂੰ ਵੀ, ਦੇਖੋ ਕੰਟਰੋਲ ਕਰਨਾ ਪਏਗਾ ਇਸ ਸਭ ਚੀਜ਼ਾਂ ਲਈ ਤਾਂ ਨਾਲ
ਮੈਂ ਜਿੜੇ ਪਾਣੀ ਖੋਲ ਪਾਣੀ ਖੋਲ ਕੇ ਖੜੇ ਹੋ ਜਾਣਗੇ ਮੈਂ ਕਿਹਾ ਤਾਂ ਬੰਦ ਹੀ ਕਰ। ਗਈ ਜਿਵੇਂ ਕਈ ਵਾਰ ਹੁੰਦਾ ਆਪਾਂ ਕੋਈ ਕੰਮ ਕਰ ਰਹੇ ਹਾਂ ਗੈਸ ਚਲਾ ਕੇ ਛੱਡ ਦਿੰਦੇ ਮੈਨੂੰ ਬੜਾ ਗੁੱਸਾ ਲੱਗਦਾ ਜਿਵੇਂ ਕਈ ਕਈਆਂ ਨੂੰ ਆਦਤ ਹੁੰਦੀ ਹੈ ਨਾ ਫੁਲਕਾ ਬਣਾ ਰਹੇ ਨੇ। ਉਹਨਾਂ ਨੇ ਕੀ ਕਰਨਾ ਗੈਸ ਚਲਾ ਕੇ ਪਹਿਲਾਂ ਫੁਲਕਾ ਬਣ ਜੇਗਾ ਫੇਰ ਦੂਜਾ ਵੇਲਣਾ ਸ਼ੁਰੂ ਕਰਦੇ ਨੇ ਮੈਨੂੰ ਬੜਾ ਗੁੱਸਾ ਕਰਦਾ ਇਸ ਗੱਲ ਤੋਂ।
ਨਹੀਂ ਠੀਕ ਨਹੀਂ ਸਹੀ ਗੱਲ ਹੈ ਔਰ ਆਪ ਵੇਸਟ ਕਿਸ
ਹਾਂ ਕੋਈ ਚੀਜ਼ ਇਨੀ ਮੁਸ਼ਕਲ ਨਾਲ ਮਿਲਦੀ ਹੈ ਇਨੀ ਉਹ ਇਹ ਲ ਦੇ ਨੇਨੇ ਉਹ ਤੇ ਉਹ ਚੀਜ਼ ਤਾਂ ਮੈਨੂੰ ਹੁੰਦਾ ਕਿ ਵੇਸਟ ਨਾ ਕਰੋ।
ਨਹੀਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਰ ਕਰਨੀ ਵੀ ਨੀ ਚਾਹੀਦੀ ਹੈ ਮੇਰੇ ਹਿਸਾਬ
ਹਾਂ ਇਹਦੇ ਨਾਲ ਤਾਂ ਬੰਦਾ ਕਿਸੇ ਜੇ ਵੇਸਟ ਕਰਨੀਦੇ ਨਾਲ ਤਾਂ ਫਿਰ ਬੰਦਾ ਕਿਸੇ ਦੀ ਹੈਲਪ ਹੀ ਕਰਦਾ ਕਿਸੇ ਦੀ ਮਦਦ ਕਰਦੇ ਤਾਂ ਕਿ ਅਗਲਾ ਸਾਨੂੰ ਦੁਆਵਾਂ ਹੀ ਦੇਵੇਗਾ।
ਸਹੀ ਗੱਲ ਹੈ
ਨਾ ਮੁ ਹੁਣ ਸੋਚਣਾ ਚਾਹੀਦਾ ਵਿਚਾਰ ਕਰਨਾ ਚਾਹੀਦਾ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਹੈ ਤਾਂ ਹੀ ਬੱਚੇ ਇੱਕ ਨੇਕ ਤੇ ਅੱਛੇ ਇਨਸਾਨ ਬਣਨਗੇ।
ਬਿਲਕੁਲ ਸਹੀ ਗੱਲ ਹੈ ਦੇਖ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਆਪਣੀ ਸੁਸਾਇਟੀ ਵਿੱਚ ਜਿੰਨੇ ਲੋਕ ਆਪਾਂ ਮੈਂ ਸੋਚਦੀ ਪਈ ਸੀ ਉਹੀ। ਮੈਂ ਕਿਹਾ ਤੁਹਾਡੇ ਨੂੰ ਤੁਹਾਨੂੰ ਗੱਲ ਕਰਾਂਗੇ ਤਾਂ ਆਪਾਂ ਮਿਲ ਕੇ ਸਾਰਿਆਂ ਨੂੰ ਆਪਦੇ ਬੱਚਿਆਂ ਨੂੰ ਵੀ ਔਰ ਆਸ ਪੜੋਸ ਦੇ ਲੋਕਾਂ ਨੂੰ ਇਕੱਠਾ ਕਰਕੇ ਸਭ
ਹਾਂਜੀ ਸਾਰਿਆਂ ਨਾਲ ਸਹੀ ਗੱਲ ਹੈ ਇਹ ਤਾਂ ਗੱਲਬਾਤ ਕਰਨੀ ਚਾਹੀਦੀ ਹੈ ਆਪਾਂ ਨੂੰ ਬੱਚਿਆਂ ਨੂੰ ਵੀ ਸਮਝਾਣਾ ਚਾਹੀਦਾ ਵੱਡਿਆਂ ਨੂੰ ਵੀ ਜੇ ਕੋਈ ਕਰਦਾ ਵੇਸਟ ਤੁਹਾਨੂੰ ਵੀ ਕਹਿਣਾ ਚਾਹੀਦਾ ਸਾਰਿਆਂ ਨਾਲ ਗੱਲਬਾਤ ਕਰਕੇ। ਕਿਤੇ ਵੀ ਜਾਓ ਜੇ ਬਸ ਜਾਂਦਾ ਹੈ ਖਾਣਾ ਉਹਨੂੰ ਪੈਕ ਕਰਾ ਲੋ। ਚਲੋ ਕੀ ਸਾਨੂੰ ਰਸਤੇ ਬੰਦਾ ਬਿਨਾਂ ਰਸਤੇ ਵਿੱਚ
ਨਹੀਂ ਸਹੀ ਗੱਲ ਹੈ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂ ਉਹੀ ਇਹ ਚੀਜ਼ਾਂ ਦਾ ਬੜਾ ਹਾਂ ਹਾਂਜੀ ਓਹੀ ਨਾ ਮੈਨੂੰ ਹੁੰਦਾ ਕਿ ਚਲੋ ਕਿਸੇ ਚੀਜ਼ ਦੇ ਆਪਾਂ ਨੂੰ ਕਿਓ ਨੁਕਸਾਨ ਕਰਨਾ? ਹਾਂ, ਨੁਕਸਾਨ ਹੀ ਨਾ ਹੋਣਾ ਚਾਹੀਦਾ ਕਿਸੇ ਚੀਜ਼ ਦਾ ਹੋਏ ਕਿ ਤਾਂ ਕਿ ਆਪਾਂ ਨੂੰ ਕੱਲ ਨੂੰ ਆਣ ਵਾਲੇ ਟਾਈਮ ਚ ਔਖਾ ਨਾ ਨਾ ਹੋਵੇ ਜਾਂ ਸਾਡੇ ਬੱਚਿਆਂ ਨੂੰ ਔਖਾ ਨਾ ਹੋਵੇ। ਕਿਸੇ ਚੀਜ਼ ਲਈ ਤਾਂ ਸੁਣਾਨਾ ਕਿਸੇ ਚੀਜ਼ ਲਈ ਕਰਨਾ ਨਾ ਪਵੇ
ਮੈਂ ਉਹੀ ਸੋਚ ਜੇ ਮੈਂ ਕਿਹਾ ਮਿਲਾਂਗੇ ਕਿਸੇ ਦਿਨ? ਤਾਂ ਆਪਸ ਚ ਬਹਿ ਕੇ ਆਪਾਂ ਇਸ ਚੀਜ਼ ਬਾਰੇ ਅੱਗੇ ਬਾਕੀ ਲੋਕਾਂ ਨਾਲ ਵੀ ਗੱਲ ਕਰਕੇ ਸਾਨੂੰ ਇਸ ਚੀਜ਼ ਦੀ ਖਾਣੇ ਦੀ ਵੇਸਟੇਜ਼ ਨਹੀਂਂ ਕਰਨੀ ਚਾਹੀਏ ਤਾਂ ਦੱਸਾਂਗੇ ਇੱਕ ਦੂਜੇ ਨੂੰ ਚਲੋ ਵਧੀਆ ਲੱਗਿਆ। ਤੁਹਾਡੀ ਗੱਲ ਕਰਕੇ।
ਹਾਂਜੀ, ਬਾਏ।